ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ।
ਹੈਲੋ, ਹੈਲੋ ਆਵਾਜ਼ ਆ ਪਈਆ ਦੀ।
ਹਾਂਜੀ, ਹੈਲੋ, ਕੀ ਹਾਲ ਚਾਲ ਏ ਤੁਹਾਡਾ? ਅਸੀਂ ਵੀ ਵਧੀਆ ਜੀ ਹਾਂਜੀ, ਹਾਂਜੀ।
ਸਭ ਠੀਕ ਆ ਸਭ।
ਹਾਂਜੀ, ਸਾਰੇ ਠੀਕ ਨੇ ਹਾਂਜੀ, ਸਾਡਾ ਅੱਜ ਦਾ ਠੀਕ ਏ ਪਰਿਵਾਰ, ਤੁਸੀਂ ਦੱਸੋਗੇ ਕਿ ਤੁਹਾਡੀ ਫੈਮਿਲੀ ਚ ਕੌਣ ਕੌਣ ਏ? ਹੈਲੋ।
ਓਕੇ। ਹਾਂਜੀ ਮੇਰੀ ਫੈਮਲੀ ਚ
ਹੈਲੋ, ਹਾਂਜੀ, ਹਾਂਜੀ ਆ ਰਹੀ ਐ ਮੈਂ ਕਿਹਾ ਸਾਡਾ ਅੱਜ ਦਾ ਟੋਪਿਕ ਆ। ਫੈਮਿਲੀ ਮਤਲਬ ਪਰਿਵਾਰ ਤੁਸੀਂ ਤੁਹਾਡੀ ਫੈਮਿਲੀ ਚ ਕੌਣ
ਹਾਂਜੀ, ਹਾਂਜੀ। ਮੇਰੀ ਸ ਹੂੰ ਹੂੰ
ਤੁਹਾਡੀ ਆਵਾਜ਼ ਨਹੀਂ ਆ ਰਹੀ,
ਓਏ ਭਰਾਵਾਂ ਦਾ ਖੇਲੈ
ਮੈਂ ਕਿਹਾ ਤੁਹਾਡੀ ਆਵਾਜ਼ ਨਹੀ ਆ ਰਹੀ
ਹ ਸ਼ਾਬਾਸ ਇਕ
ਹਾਂਜੀ ਹੁਣ ਆ ਰਹੀ ਹੁਣ ਆ ਰਹੀ ਐ ਹੁਣ ਬੋਲੋ ਜੀ ਹਾਂਜੀ ਹੁਣ
ਹਾਂਜੀ, ਲਾਲ ਸਾਡੀ ਫੈਮਲੀ ਵਿੱਚ ਮਤਲਬ ਮੈਂ ਆ ਮੇਰਾ ਬ੍ਰਦਰ ਆ, ਮੰਮੀ ਔਰ ਮੇਰੀ ਵਾਈਫ ਔਰ ਬ ਹਾਂਜੀ ਅੱਛਾ
ਅੱਛਾ ਵਧੀਆ ਗੱਲ ਐ।
ਹਾਂਜੀ-ਹਾਂਜੀ,
ਮਤਲਬ ਤੁਹਾਡੇ ਘਰ ਚ ਕੌਣ ਕੌਣ ਮਤਲਬ ਅਰਨਿੰਗ ਕਰਦਾ ਆ? ਕੋਈ ਆਵਾਜ਼ ਨਹੀਂ,
ਦੋਨੇ ਜੋਬ ਕਰਦੇ ਆਂ ਔਰ ਅਸੀਂ ਬੈਂਕਿੰਗ ਨਹੀਂ ਹਾਊਸ, ਰਾਈਟ ਨਹੀਂ ਰਹਿੰਦੇ।
ਓਕੇ ਵਧੀਆ ਗੱਲ ਐ।
ਹਾਂਜੀ, ਤੁਹਾਡੀ ਫੈਮਿਲੀ ਦੇ ਵਿੱਚ
ਸਾਡੀ ਫੈਮਿਲੀ ਬਹੁਤ ਵੱਡੀ ਐ ਜੁਇੰਟ ਫੈਮਿਲੀ ਆ।
ਓਕੇ,
ਹਾਂਜੀ,
ਹ
ਜੁਇਨ ਫੈਮਲੀ ਆ ਸਾਡੀ ਹਾਂਜੀ ਨਹੀਂ ਮਤਲਬ ਇਕੱਠੇ ਨਹੀਂ ਰਹਿੰਦੇ ਕਹਿਣ ਦਾ ਮਤਲਬ, ਬਰੇਕ ਜਿੱਦਾਂ ਹੁਣ ਨਾ ਸਾਡੇ ਮਤਲਬ ਪਾਪਾ ਹੁਣੇ ਪੰਜ ਭਰਾ ਆ ਤੇ ਦੋ ਭੈਣਾਂ ਆ, ਤੇ ਨਾ, ਉਹਨਾਂ ਦੇ ਮਤਲਬ ਕੀ ਜਿੱਦਾਂ ਹੁਣ ਰਹਿਣੇ ਅਸੀਂ ਇਕੱਠੇ ਆ ਪਰ ਘਰ ਵੱਖਰੇ ਵੱਖਰੇ ਆ ਸਾਰਿਆਂ ਦੇ ਸਮਝ ਰਹਿਉ ਹਾਂਜੀ ਮਤਲਬ ਜਿੱਦਾਂ ਤਿੰਨ ਘਰ ਆ ਸਾਡੇ ਮਤਲਬ ਹਨਾ ਇਕ ਜਲੰਧਰ ਰਹਿੰਦੇ ਨੇ ਇੱਕ ਬਾਹਰ ਨੇ ਤਿੰਨ ਘਰ ਫਿਰ ਇਥੇ ਤੇ ਫਿਰ ਤੇ ਹੁਣ ਸਾਡੇ ਘਰਾਂ ਦੇ ਵਿੱਚ ਹੀ ਗੇਟ
ਓਕੇ ਓਕੇ ਮਤਲਬ ਕਿ ਇੱਕ ਹੀ ਗਲੀ ਵਿੱਚ ਜਿਵੇਂ ਰਹਿੰਦੇ ਹੋ ਤੁਸੀਂ ਉਹ
ਗਲੀ ਇੱਕ ਆ ਤੇ ਫਿਰ ਉਹ ਘਰਾਂ ਦੇ ਵਿੱਚ ਘਰ ਆ
ਅੱਛਾ ਮਤਲਬ ਕਿ ਪਹਿਲਾਂ ਇੱਕ ਵੱਡਾ ਘਰ ਸੀ ਉਹਨੂੰ ਹੁਣ ਛੋਟਾ ਛੋਟਾ ਕਰਤਾ ਮਤਲਬ ਤਿੰਨ ਭਾਗ ਕਰਤੇ ਉਹਦੇ
ਨਹੀਂ ਨਹੀਂ ਵੱਖਰਾ ਵੱਖਰਾ ਹੀ ਆ
ਅੱਛਾ ਅੱਛਾ
ਇਦਾਂ ਨਹੀਂ ਆ ਉਦਾਂ ਵਿੱਚ ਗੇਟ ਰੱਖੇ ਹੋਏ ਅੰਦਰੋ ਵਿੱਚ ਆਣ ਜਾਣ ਲਈ
ਓਕੇ ਓਕੇ ਠੀਕ ਠੀਕ ਆ ਠੀਕ ਆ ਚਲੋ ਵਧੀਆ ਭਾਜੀ ਹੋਰ ਤੁਸੀਂ ਕੀ ਕਰ ਦਿਓ
ਮੈਂ ਪਲਸ ਟੂ ਕੀਤੀ
ਆਹੋ ਚਲਦੀ ਪਈ ਆ ਤੇ ਹੁਣ ਅੱਗੇ ਅੱਗੇ ਫਿਰ ਤੁਸੀਂ ਕੀ ਕਰਨਾ ਹੁਣ
ਮੈਂ ਕਾਲਜ ਫਸਟ ਈਅਰ ਚ ਆ
ਓਕੇ ਕੀ ਕਾ ਕਾਹਦੇ, ਕਰਦੇ ਨੇ
ਫੈਸ਼ਨ ਡਿਜ਼ਾਈਨਿੰਗ
ਓਕੇ ਗਰੇਟ ਵਧੀਆ ਵਧੀਆ ਕਿੱਥੋਂ ਕਿੱਥੋਂ ਕਰਦੇ ਪਏ ਚੰਡੀਗੜ੍ਹ
ਨਹੀਂ ਨਹੀਂ ਮੈ ਚੰਡੀਗੜ੍ਹ ਨਹੀਂ ਮੈਂ ਜਲੰਧਰ ਰਹਿਣੀ ਹਾਂ
ਓਕੇ ਓਕੇ ਮੈਂ ਵੈਸੇ ਮੋਗੇ ਤੋਂ ਹਾਂ ਪਰ ਮੈਂ ਮੈਂ ਮੋਗੇ ਤੋਂ ਹਾਂ ਵੈਸੇ ਏ ਮੈਂ ਜਲੰਧਰ ਰਹਿਣਾ ਉਹ ਸੋਰੀ ਮੈਂ ਦਿੱਲੀ ਰਹਿਣਾ ਵਾ ਵੈਸੇ
ਅੱਛਾ ਦਿੱਲੀ ਰਹਿੰਦੇ ਉਹ ਸਾਰੀ ਫੈਮਲੀ
ਮੇਰਾ ਛੋਟਾ ਬ੍ਰਦਰ ਤੇ ਮੰਮੀ ਹੁਣੇ ਉਹ ਮੋਗੇ ਰਹਿੰਦੇ ਨੇ ਮੈਂ ਜੋਬ ਦੇ ਚੱਕਰ ਵਿੱਚ ਇੱਥੇ ਰਹਿਣਾ ਸੀ ਹਾਂ
ਹਾਂ
ਹਾਂਜੀ ਹਾਂਜੀ
ਉਹ ਮਤਲਬ ਹੁਣ ਜਿੱਦਾਂ ਸਾਡੀ ਫੈਮਿਲੀ ਤੋ ਬਹੁਤ ਵੱਡੀ ਹੈ ਜਿੱਦਾਂ ਹੁਣ ਪਾਪਾ ਦੇ ਤੇ ਕਿੰਨੇ ਪੰਜ ਭਰਾ ਨੇ ਆਪਣੇ ਪਾਪਾ ਨੂੰ ਪਾ ਕੇ ਦੋ ਭੈਣਾ ਨੇ ਮਤਲਬ ਸੱਤ ਜਣੇ ਸੀ ਨਾ ਮੇਰੇ ਪਾਪਾ ਹੁਣੇ ਤੇ ਸਾਡੀਆਂ ਦੋ ਭੂਆ ਆ ਤੇ
ਹਾਂਜੀ
ਉਹ ਸਾਡੇ ਡੈਡੀ ਹੁਨੇ ਵੀ ਤਿੰਨ ਭਰਾ ਤਿੰਨ ਭੈਣਾਂ ਨੇ ਤਿੰਨ ਭੂਆ ਨੇ ਸਾਡੀਆਂ ਤੇ ਇੱਕ ਤੇ ਇੱਕ ਤੇ ਸਾਡੇ ਤਾਇਆ ਜੀ ਲੁਧਿਆਣੇ ਰਹਿੰਦੇ ਨੇ ਇੱਕ ਰਹਿੰਦੇ ਨੇ ਨੂਰ ਮਹਿਲ ਤੁਸੀਂ ਨਾਂ ਸੁਣਿਆ ਹੋਣਾ ਜਲੰਧਰ ਦੇ ਕੋਲੇ ਨੂਰ ਮਹਿਲ
ਸੁਣਿਆ ਆ ਨਾਮ ਮੈਂ
ਇੱਥੇ ਰਹਿੰਦੇ ਨੇ ਉਹ
ਹੂੰ
ਉਹ ਸਰਕਾਰੀ ਟੀਚਰ ਨੇ ਦੋਨੋ ਉਹ ਹਸਬੈਂਡ ਵਾਈਫ
ਅੱਛਾ
ਹੋਠ ਹੋਰ ਮੇਰੀ ਫੈਮਲੀ ਵਿੱਚ ਮੇਰਾ ਇੱਕ ਬੱਚਾ ਇੱਕ ਸਾਲ ਦਾ ਹਜੇ।
ਅੱਛਾ
ਹਾਂ
ਕੀ ਨਾਮ ਉਦਾ
ਉਹਦਾ ਨਾਂ ਰੁਧਵਿਕ
ਕਿੰਨਾ ਸੋਹਣਾ ਨਾਮ ਵ
ਹਾਂਜੀ
ਅੱਛਾ ਸਾਡੀ ਫੈਮਿਲੀ ਚੋ ਹੈਗੇ ਨੇ ਅਹ ਮਤਲਬ ਕਿ ਹੁਣ ਜਿੱਦਾਂ ਅਸੀਂ ਤਾਂ ਪੰਜ ਜਣੇ ਨਿਆ ਮੇਰਾ ਇੱਕ ਭਰਾ ਆ ਉਹ ਜੁੜਵਾ ਆ ਇੱਕ ਭੈਣ ਆ ਵੱਡੀ
ਅੱਛਾ ਜੀ ਅੱਛਾ ਜੀ
ਹਾ ਫੇਰ ਚਾਚੇ ਹੋਨਾਂ ਚ ਇੱਕ ਚਾਚਾ ਆ ਤੇ ਉਹਨਾ ਦਾ ਇੱਕ ਮੁੰਡਾ ਹੈ ਇੱਕ ਮੁੰਡਾ ਉਹਨਾਂ ਦਾ ਬਾਹਰ ਹੈ ਤੇ ਚਾਚਾ ਜੀ ਹੈ ਨੀ ਇੱਕ ਫੇਰ ਹੋਰ ਚਾਚਾ ਜੀ ਇੱਕ ਹੋਰ ਚਾਚੀ ਆ। ਉਹਨਾਂ ਦੇ ਦੋਨੋ ਬੱਚੇ ਬਾਹਰ।
ਉਹ ਸਾਰੇ ਬਾਹਰ ਫਿਰ ਤੁਸੀਂ ਵੀ ਬਾਹਰ ਜਾਣਾ ਸੀ।
ਜਾਵਾਂਗੇ ਹਲੇ ਥੋੜੇ ਟਾਈਮ ਤੱਕ
ਅੱਗੇ ਗ੍ਰੈਜੂਏਸ਼ਨ ਕਰਕੇ ਹੁਣ ਤਾਂ ਬਾਹਰ ਗ੍ਰੈਜੂਏਸ਼ਨ ਦਾ ਹਿਸਾਬ ਗ੍ਰੈਜੂਏਸ਼ਨ ਕਰਕੇ ਫੇਰ ਜਾਂਦੇ ਹੈਨਾ
ਹੁਣ ਉਹਨਾਂ ਨੇ ਕਰਤੀ ਹੈ ਕੰਪਲਸਰੀ ਜਿੱਦਾਂ ਪਹਿਲਾਂ ਪਲੱਸ ਟੂ ਸੀ ਹੁਣ ਉਹਨਾਂ ਨੇ ਗ੍ਰੈਜੂਏਸ਼ਨ ਕਰਤੀ ਹੈ। ਪਲਸਰੀ
ਹਾਂਜੀ ਹਾਂ ਕਿਹੜੀ ਕੰ ਵਿੱਚ ਜਾਣ ਦੀ ਸੋਚ ਰਹੇ ਹੋ।
ਯੂ ਐੱਸ ਏ ਅਫ ਕੋਸ
ਯੂ ਐੱਸ ਏ ਸਹੀ ਹੈ। ਪਰ ਉੱਥੇ ਇਹ ਪੱਕੇ ਨਹੀਂ ਕਰਦੇ ਇੰਨੀ ਛੇਤੀ
ਨਹੀਂ ਮਤਲਬ ਕਿ ਉਹ ਹੁੰਦਾ ਆ ਹੁਣ ਦੇਖੋ। ਕੀ ਕਹਿੰਦੇ ਹੁੰਦੇ ਆ ਪ੍ਰੋਸੈਸ ਹੁੰਦੇ ਆਪਣੇ ਆਪਣੇ ਹੋਏ ਆ ਹੁਣ ਜਿੱਦਾਂ ਜਿੱਦਾਂ ਮੈਂ ਇੱਕੀ ਸਾਲ ਤੋਂ ਛੋਟੀ ਹਾਂ। ਮੈਂ ਉੱਥੇ ਅਡੋਪਸ਼ਨ ਲੈ ਸਕਦੀ ਹਾਂ ਤੇ ਫਿਰ ਉਸ ਤੋਂ ਬਾਅਦ ਹਾਂ ਮਤਲਬ ਫਿਰ ਉੱਥੇ ਜਾ ਕੇ ਅਮ ਦੇਖੋ ਇਹ ਤਿੰਨ ਸਾਲ ਇੱਥੇ ਕਰਾਂਗੀ ਥੋੜਾ ਜਿਹਾ ਹੋਰ ਮਤਲਬ ਪੰਜ ਸਾਲ ਵਾਲੀ ਜਿ ਮੈਂ ਗ੍ਰੈਜੂਏਸ਼ਨ ਕਰ ਲੈਂਦੀ ਆ ਆਪਣੀ ਫੈਮਿਲੀ ਦੇ ਨਾਲ ਇੱਥੇ ਰਹਿ ਕੇ ਫਿਰ ਉਸ ਤੋਂ ਬਾਅਦ ਪੰਜ ਸਾਲਾਂ ਤੱਕ ਤਾਂ ਹੋਈ ਜਣੀ ਵਿਆਹ ਦੀ ਉਮਰ ਵਿੱਚ ਵਿਆਹ ਵੀ ਕਰਾ ਸਕਦੇ ਹੈ ਫਿਰ ਵੀ ਪੱਕੇ
ਹਾਂ ਹਾਂ ਫੇਰ ਹਾਂ ਵਿਆਹ ਕਰਕੇ ਪੱਕੇ ਹੋ ਸਕਦੇ ਨੇ ਜ਼ਰੂਰ ਅਗਰ ਕੋਈ ਉੱਧਰ ਦਾ ਮੁੰਡਾ ਮਿਲ ਸਕਦਾ ਹੈ ਸਟੇਟਸ ਆ ਫੈਮਿਲੀ ਇੱਕ ਹੋਰ ਉੱਧਰ ਬਣ ਜਾਣੀ।
ਅੱਛਾ
ਅਹ ਅਹ ਸਭ ਤੋ ਵਧੀਆ ਹਾਂ। ਹ
ਉਹ ਤਾਂ ਇਹੀ ਆ ਬਾਕੀ ਉੱਥੇ ਉੱਥੇ ਬਸ ਇੰਨੀ ਫੈਮਿਲੀ ਹੈ ਨੀਂ ਸਾਰੀ ਇੱਥੇ ਆ ਹੁਣ ਜਿੱਦਾਂ ਸਾਡੇ ਆ ਇੱਕ ਜਿਹੜੇ ਮੇਰੇ ਚਾਚਾ ਜੀ ਆ ਉਹ ਬਾਹਰ ਯੂਕੇ। ਚਾਚਾ ਚਾਚੀ ਤੇ ਉਹਨਾ ਦੇ ਨਿਆਣੇ ਨੇ ਨਾ ਮਤਲਬ ਜਿੱਦਾਂ ਸਾਡੇ ਨਾ ਜਿੱਦਾਂ ਪਾਪਾ ਉਨੇ ਪੰਜ ਭਰਾ ਸੀ ਨਾ ਉਹਨਾਂ ਦੇ ਜਿੱਦਾਂ ਹੁਣ ਪਾਪਾ ਨੇ ਜਿਹੜੇ ਦੋ ਭਰਾ ਆ ਨਾ ਉਹ ਇੱਕੋ ਘਰ ਚ ਵਿਆਹੇ ਆ। ਮਤਲਬ ਸਗੀਆਂ ਭੈਣਾਂ ਤੇ ਫੇਰ ਜਿੱਦਾਂ ਹੁਣ ਨਾ ਜਿੱਦਾਂ ਚਾਚਾ ਚਾਚੀ ਬਾਹਰ ਚਲੇ ਗਏ ਸੀ ਤੇ ਉਹਨਾਂ ਦੇ ਜਿਹੜੇ ਨਿਆਣੇ ਆ ਨਾ ਉਹਨਾਂ ਨੂੰ ਸਤਾਰਾਂ ਸਾਲ ਹੋ ਗਏ ਬਾਹਰ ਗਏ ਨੂੰ ਫਿਰ ਨਾ ਉਹ ਆਪਣੇ ਨਿਆਣਿਆਂ ਮਤਲਬ ਆਪਣੀ ਭੈਣ ਕੋਲ ਛੱਡ ਗਏ ਸੀ। ਮਤਲਬ ਜਿਹੜੀ ਸਾਡੀ ਦੂਸਰੀ ਚਾਚੀ ਹੈ ਉਹ ਮਾਸੀ ਵੀ ਲੱਗਦੀ ਹੈ ਚਾਚੀ ਵੀ ਲੱਗਦੀ ਹੈ। ਤੇ ਫਿਰ ਉਹ ਨਾ ਉਹਨਾਂ ਕੋਲ ਛੱਡ ਗਏ ਸੀ। ਤੇ ਉਸ ਤੋਂ ਬਾਅਦ ਵਿੱਚ ਉਹਨਾਂ ਕੋਲ ਛੱਡ ਗਏ ਉਹ ਤੇ ਹੁਣ ਮਤਲਬ ਕਿ ਹੁਣ ਉਹ ਬਾਹਰ ਗਏ ਉਹਨਾਂ ਦਾ ਇੱਕ ਮੁੰਡਾ ਤਾਂ ਉਹਨਾਂ ਕੋਲ ਹੋਆਇਆ ਹੈ ਕੈਨੇਡਾ ਤੋਂ ਨਾ ਜਿੱਦਾਂ ਹੁਣ ਸਟੱਡੀ ਵੇਸ ਤੇ ਗਿਆ ਸੀ ਉਸ ਤੋਂ ਬਾਅਦ ਕੈਨੇਡਾ ਚ ਛੁੱਟੀਆਂ ਹੁੰਦੀਆਂ ਫਿਰ ਜਾ ਸਕਦੇ ਹੈ ਨਾ ਅਸੀਂ ਕੰਟਰੀ ਕਿਸੇ ਹੋਰ ਚ ਯੂਕੇ ਦਾ ਈਜ਼ੀਲੀਦੇ ਦਿੰਦਾ ਵੀ ਸਟੂਡੈਂਟ ਨੂੰ ਫਿਰ ਉਹਦੇ ਉਹਨਾਂ ਕੋਲ ਗਿਆ ਸੀ ਤੇ ਉਹ ਸਤਾਰਾ ਸਾਲ ਬਾਅਦ ਆਪਣੇ ਮੰਮੀ ਡੈਡੀ ਨੂੰ ਮਿਲਿਆ ਇੱਕ ਤਾਂ ਮਿਲਿਆ ਹੀ ਨਹੀਂ ਹੈ ਹਲੇੇ ਹੁਣ ਇੱਕ ਦਾ ਵਿਆਹ ਆ ਹੁਣ ਉਹ ਕਹਿੰਦੇ ਅਸੀਂ ਆ ਜਾਣਾ ਆ ਫੇਰ ਮਿਲਾਂਗੇ ਹੂੰ
ਉਹ ਉਹ ਦਸ ਸਤਾਰਾਂ ਸਾਲ ਹੋ ਗਿਆ ਮਿਲਿਆ ਹੀ ਮਾਪਿਆਂ ਤੋ
ਨਹੀਂ ਮਤਲਬ ਜੇ ਇੱਥੇ ਸਾਡੇ ਵਰਗੀ ਜੇ ਫੈਮਿਲੀ ਹੋਵੇ ਫਿਰ ਤਾਂ ਈਜ਼ੀ ਹੈ ਫੈਮਲੀ ਤੇ ਡਿਪੈਂਡ ਕਰਦਾ ਨਾ ਹੈਲੋ ਹੈਲੋ ਫੈਮਿਲੀ ਤੇ ਡਿਪੈਂਡ ਕਰਦਾ ਨਾ ਦੇਖੋ ਹੁਣ ਜਿੱਦਾਂ ਕਿ ਹੁਣ ਜੇ ਹੁਣ ਜੇ ਵਧੀਆ ਫੈਮਿਲੀ ਆ ਤੇ ਫੇਰ ਫੇਰ ਹੋ ਜਾਂਦਾ ਆ ਹੁਣ ਸਾਡੀ ਜਿੱਦਾਂ ਜੁਆਇੰਟ ਫੈਮਿਲੀ ਸੀ ਸਾਡੀ ਵਧੀਆ ਆ ਉਹ ਰਹਿ ਰਹੇ ਆ ਸਾਡੇ ਵਿੱਚ ਹੈਲੋ ਉਹ ਸਾਡੇ ਵਿੱਚ ਰਹਿ ਲਏ ਆ ਤੇ ਜ ਹੁਣ ਹੁੰਦੀ ਉਹ ਉਧਰ ਦੀ ਫੈਮਿਲੀ ਫਿਰ ਥੋੜ੍ਹਾ ਰਹਿ ਹੋਣਾ ਸੀ